ਔ
ਹਾਂਜੀ, ਸ਼ਸ਼ ਸ਼੍ਰੀ ਕਾਲ ਜੀ
ਸਤਿ ਸ਼੍ਰੀ ਅਕਾਲ ਜੀ ਕਿਵੇਂ ਵੀ।
ਵਧੀਆ ਜੀ, ਤੁਸੀਂ ਦੱਸੋ?
ਵਧੀਆ ਸੀ, ਕੀ ਕਰ ਰਹੇ ਸੀ?
ਮੈਂ ਬਸ ਹੁਣ ਤਾਂ ਵਿਹਲੀ ਸੀ, ਤਾਂਹੀ ਫੋਨ ਲਾ ਲਿਆ।
ਅੱਛਾ, ਤੁਹਾਨੂੰ ਕਿਵੇਂ ਦੇ ਉਹ ਪਸੰਦ ਨੇ ਕਿ ਆ ਮਤਲਬ
ਹੋਬਿਸ
ਹਾਂ ਹੋਬੀਜ਼ ਕੋਈ ਇੱਛਾ
ਹਾਂ ਵੀ ਕੀ-ਕੀ ਕਰਨ ਦਾ ਸ਼ੌਕ ਆ, ਮੈਨੂੰ ਮੈਨੂੰ ਜ਼ਿਆਦਾਤਰ ਗਾਣੇ ਸੁਣਨ ਦਾ ਕੁਛ ਬਣਾਉਣ ਦਾ, ਮੈਨੂੰ ਇਹ ਨੀ ਕਿ ਮੈਂ ਘਰ ਦਾ ਕੰਮ ਕਰਾਂ, ਬਟ ਓਦਾਂ ਕੋਈ ਨਵੀਂ ਚੀਜ਼ ਦੇਖ ਲਈ ਯੂਟਿਊਬ ਤੇ ਜਾਂ ਉਓਦਾਂ ਹੀ ਕੁਛ ਸੁਣ ਲਈ ਹਨਾ ਕਿਤੇ ਦੇਖ ਲੀ ਮੈਨੂੰ ਇਹ ਹੁੰਦਾ ਕਿ ਮੈਂ ਇਹਨੂੰ ਬਣਾ ਕੇ ਦੇਖਾਂ। ਉਹ ਏਦਾਂ ਦੇ ਕੰਮ ਕਰਨੇ ਮੈਨੂੰ ਬਹੁਤ ਵਧੀਆ ਲੱਗਦੇ ਆ।
ਅੱਛਾ ਜੀ।
ਤੁਸੀਂ ਦੱਸੋ ਮੈਨੂੰ?
ਹਮ, ਮਨੂੰ ਮੇ ਤਾਂਈ ਕੰਮ ਤੋਂ ਬੰਦਾ ਬੋਰ ਨਾ ਹੋਵੇ, ਅੱਕੇ ਨਾ ਉਹ ਕੰਮ ਠੀਕ ਰਹਿੰਦਾ, ਉਹ ਮੈਂ ਕਰ ਸਕਦੀ ਹਾਂ ਜੇ ਕਿਸੇ ਕੰਮ ਤੋਂ ਅੱਕ ਗਈ ਆ ਫੇਰ ਉਹ ਮੈਂ ਕਰ ਨੀ ਸਕ
ਹੂੰ ਏਹੀ ਓਈ ਤਾਂ ਸਾਡਾ ਫੇਰ ਸ਼ੌਕ ਹੋਇਆ ਸ਼ੌਂਕ ਕੇਂਦੇ ਈ ਓਨੂੰ ਆ ਜਿਨੂੰ ਆਪਾਂ ਨਾ ਕਰਕੇ ਕਦੇ ਥੱਕਦੇ ਨੀ ਆਪਾਂ ਸਗੋਂ ਵਧੀਆ ਫੀਲ ਕਰਦੇ ਆਂ। ਜੇ ਆਪਾਂ ਥੱਕੇ ਵੀ ਹੋਈਏ ਨਾ ਤਾਂ ਆਪਾਂ ਜੇੜੀ ਆਪਣਾ ਸ਼ੌਕ ਹੁੰਦਾ ਈ ਆ ਮਨ ਚ ਮੈਨੂੰ ਗਾਨੇ ਸੁਣੇ ਪਸੰਦ ਆ ਮੈਂ ਥੱਕੀ ਆਂ ਜਾਂ ਮੇਰਾ ਕੁੱਛ ਕਰਨ ਨੂੰ ਮਨ ਨੀ ਕਰਦਾ ਮੈਂ ਜੇ ਲੰਮੀ ਪੈ ਕੇ ਗਾਨੇ ਸੁਣ ਲਵਾਂ ਮੈਂ ਕਦੇ ਬੋਰ ਨੀ ਹੋਊਗੀ ਗਾਨੇਆਂ ਤੋਂ ਜਾਂ ਮੈਂ ਕੁਛ ਬਣਾ ਲਵਾਂ ਕੁਛ ਕਿਉਂਕਿ ਬਣਾਣ ਦਾ ਏ ਹੁੰਦਾ ਕਿ ਮੈਂ ਕੁਛ ਨਵਾਂ ਬਣਉਣਾ ਤੇ ਮੈਨੂੰ ਏ ਵੀ ਆ ਕੁਛ ਸਵਾਦ ਖਾਣ ਨੂੰ ਮਿਲੂਗਾ ਨਾਲੇ ਮੈਨੂੰ ਏ ਹੁੰਦਾ ਕਿ ਕੇਹੋ ਜੇਹਾ ਬਣੂਗਾ ਇੱਕ ਨਵੀਂ ਚੀਜ਼ ਸਿ ਸਾਨੂੰ ਮਿਲਜੂਗੀ, ਏਦਾਂ ਹੁੰਦਾ ਫੇਰ ਮੈਂ ਓ ਚੀਜ਼ ਤੋਂ ਥੱਕਦੀ ਨੀ ਸਗੋਂ ਹੋਰ ਬੰਦਾ ਮਤਲਬ ਮਜ਼ਾ ਆਂਦਾ ਏ ਏਸ ਕੰਮ ਕਰਨ ਏ ਕੰਮ ਕਰਨ ਚ।
ਮੇਦਾ ਤਾਂ ਹਾਂ ਹੋਰ ਦੱਸੋ ਇ।
ਹੋਰ ਮੈਨੂੰ ਕਈ ਵਾਰ ਵੈਸੇ ਤਾਂ ਮੈਂ ਏਦਾਂ ਨੀ ਕੈਨੀ ਕਿ ਮੈਂ ਬੁੱਕਸ ਪੜ੍ਹਦੀ ਆ ਬਟ ਹਾਂ ਕਈ ਵਾਰ ਹੁੰਦਾ ਵੀ ਚਲੋ ਕਿਉਂਕਿ ਮੈਨੂੰ ਬੋਹਤ ਸੁਣਨ ਨੂੰ ਮਿਲਿਆ ਵੀ ਬੁੱਕ ਕਾਂ ਪੜ੍ਹਨੀਆਂ ਬੋਤ ਵਧੀਆ ਗੱਲ ਹੁੰਦੀ ਆ। ਬੁੱਕਾਂ ਪੜ੍ਹਨ ਨਾਲ ਬੋਹਤ ਗਿਆਨ ਮਿਲਦਾ ਨਾ
ਨਈ ਗਿਆਨ ਨੀ ਬੁੱਕਾਂ ਨਾਲ ਏ ਹੁੰਦਾ ਬੀ ਬੁੱਕਾਂ ਚ ਨੋਾਰਮਲ ਜੇ ਇਸ ਏਜ ਚ ਦੂਜੀਆਂ ਬੁੱਕਾ ਜਿਵੇਂ ਆਪਾਂ ਕੈਂਦੇ ਨੇ ਕਿਸੇ ਦੂਜੇ ਪਰਸਨ ਦੇ ਉੱਤੇ ਲਿਖੀਆਂ ਹੋਈਆਂ ਨੇ ਬੁੱਕਾਂ ਓ ਬ ਬੁੱਕਾਂ ਪੜ੍ਹਨੀਆਂ ਜਯਾਦੇ ਓ ਲਿਖਣੀ ਐ
ਹਾਂ ਪਰ ਏਨਾ ਨਾ ਜੇ ਆਪਾਂ ਅਪਣਾ ਟਾਈਮ ਵੀ ਲਗਾ ਰੇ ਆਂ ਤਾਂ ਸਾਨੂੰ ਏ ਹੁੰਦਾ ਵੀ ਸਾਨੂੰ ਕੁਛ ਓਦੇ ਬਦਲੇ ਚ ਸਿ- ਖਣ ਨੂੰ ਮਿਲੇ ਨਾ ਕਿ ਅਪਣਾ ਟਾਈਮ ਖ਼ਰਾਬ ਜਾਵੇ। ਏ ਵੀ ਐ ਏਦਾਂ ਯਾ ਵੀ
ਹਾਂਜੀ ਤੁਸੀਂ ਬੋਲੋ ਈ
ਮੈਂ ਕੇਆ ਜਿੱਦਾਂ ਹੁਣ ਇੱਕ ਏਨਾ ਆ ਬੁੱਕ ਆਪਣਾ ਜਿੱਦਾਂ ਬੋਹਤੇ ਲੋਕਾਂ ਨੂੰ ਹੁੰਦਾ ਕਿ ਸੋਚਣ ਦੀ ਬੋਤ ਸਮੱਸਿਆ ਹੁੰਦੀ ਵੀ ਜਾਦਾ ਸੋਚਦੇ ਰੈੰਦੇ ਆ। ਤੇ ਜੇ ਆਪਾਂ ਆਪਣੇ ਆਪ ਨੂੰ ਬਿਜੀ ਰਖਨਾ ਅਪਣੇ ਨੂੰ ਵਿਅਸਤ ਰੱਖਣਾ ਚਾਨੇ ਆ ਤਾਂ ਆਪਾਂ ਅ ਬੁੱਕਾਂ ਪੜ੍ਹ ਸਕਦੇ ਆ ਜਾਂ ਕੋਈ ਵੀ ਕੰਮ ਕਰ ਸਕਦੇ ਏਦੇ ਨਾਲ ਨਾ ਆਪਾਂ ਸੋ ਕੱਟ ਸੋਚਦੇ ਆ ਤੁਸੀਂ ਏਦਾਂ ਤਾਨੂੰ ਲੱਗਦਾ ਵੀ ਏ ਬੋਹਤਿਆਂ ਨੂੰ ਸਮੱਸਿਆ ਹੈਗੀ ਆ ਜਾਦਾ ਸੋਚਣ ਦੀ
ਹੂੰ ਓ ਹਾਂ ਈ ਬੋਤ ਹੁੰਦੀ ਆ ਜੇ ਥੋੜ੍ਹੇ ਟੈਮ ਲਈ ਜੇ ਅਪਣਾ ਦਿਮਾਗ ਓ ਨਾ ਹੋਵੇ ਅਪਣਾ ਸ਼ਾਂਤ ਨਾ ਬੈਠਿਆ ਹੋਵੇ।
ਹਾਂ ਤੇ ਫਿਰ ਬੰਦੇ ਨੂੰ ਨਾ ਹਾਂਜੀ
ਪਤਾ ਚੱਕਰ ਕੀ ਏ ਕਿਉਂਕਿ ਜਦ ਆਪਾਂ ਕੋਈ ਕਿਸੇ ਚੀਜ਼ ਨੂੰ ਪੜ੍ਹ ਰਹੇ ਆ ਓ ਕਈ ਵਾਰ ਜਦੋਂ ਆਪਾਂ ਕੋਈ ਬੁੱਕ ਸ਼ੁਰੂ ਕਰ ਜੇ ਤੇ ਓ ਖ਼ਤਮ ਨਾ ਹੋਏ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
ਜਦ ਤੱਕ ਬਸ ਮਨ ਚ ਏ ਹੁੰਦਾ ਬੀ ਐ ਬੀ ਕਦੋਂ ਤੱਕ ਖਤਮ ਹੋਊਗੀ। ਕੀ ਹੋਉਗਾ ਅੱਗੇ ਓਵੇ ਈ ਜੇ ਏਦਾ ਸੋਚ ਲਯਾ ਨਾ ਹੋਊਗਾ
ਹਾਂ ਸੱਚੀ ਗੱਲ ਆ ਭਾਵੇਂ ਆਪਾਂ ਕੋਈ ਓ ਐਪੀਸੋਡ ਦੇਖ ਲਈ ਏ, ਕੁੱਛ ਵੀ ਸਾਨੂੰ ਏਹ ਹੁੰਦਾ ਹੁਣ ਆਪਾਂ ਏਹਨੂੰ ਮਕਾਣਾ ਈ ਆ, ਚਾਹੇ ਬੀ ਅ ਆਪਾਂ ਬੀ ਤੇ ਆਪਾਂ ਏਹ ਜ਼ਰੂਰ ਆਪਾਂ ਪੂਰਾ ਕਰਨਾ ਆ।
ਹਮ ਉਹ ਨਾਲੇ ਨਆਣਾ ਏ ਨਾਲੇ ਜੀ ਬੁੱਕਾਂ ਨਾਲੋਂ ਵੀ ਠੀਕ ਆ ਬੀ ਜੇ ਅਪਾਂ ਫ਼ੋਨ ਤੇ ਹੀ ਉਹ ਚੀਜ਼ ਦੇਖ ਲੀਏ। ਫਿਰ ਬੁੱਕਾਂ ਦੀ ਪੜ੍ਹੀ ਹੋਈ ਇਨਸਾਨ ਚੀਜ਼ ਮੇਨ ਚੀਜ਼ ਯਾਦ ਰੱਖਦਾ ਪਰ ਜੇਹੜੀ ਆਪਾਂ ਫੋਨ ਤੇ ਕੋਈ ਚੀਜ਼ ਦੇਖ ਲਈਏ ਕੋਈ, ਹੁਣ ਸਾਰੀਆਂ ਰੀਲ ਭੁੱਲ ਰਈ।
ਹਾਂ ਜੇ ਆਪਾਂ ਨੂੰ ਕੋਈ ਕਹਾਣੀ ਵੀ ਸੁਣਾਂਦਾ ਆਯਾ ਆਪਾਂ ਉਹ ਜਾਏਦਾ ਯਾਦ ਰੇਹੰਦੀ ਨਾ ਅਪਾਂ ਨੂੰ ਸੁਣ ਕੇ ਯਾਂ ਫੋਟੋਵਾਂ ਦੇਖ ਕੇ ਅਪਣੇ ਦਿਮਾਗ ਚ ਬੈਠ ਜਾਂਦੀਆਂ।
ਹਾਂ ਓਹੀ ਚੀਜ਼ ਏ ਨਾ ਵੀ ਉਹ ਚੀਜ਼ ਹਮੇਸ਼ਾ ਯਾਦ ਰੇਹੰਦੀ ਏ।
ਹਾਂਜੀ।
ਪਰ ਵੈਸੇ ਆਹ ਚੀਜ਼ ਵੀ ਵਧੀਆ ਵੀ ਬਨਾਣਾ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਨਵੀਆਂ-ਨਵੀਆਂ ਚਲੋ ਹੋਰ ਲਈ ਨੀ ਖੁਦ ਤੇ ਇੱਛਾ ਤਾਂ ਹੁੰਦੀ ਆ ਵੀ ਹਾਂ ਵੀ ਮੈਂ ਏਹ ਚੀਜ਼ ਸਿੱਖ ਕੇ ਬਣਾ ਕੇ ਕੋਸ਼ਿਸ਼ ਕਰਕੇ ਬਣਾ ਲਵਾਂ। ਵੀ ਜੇ ਦੂਜੇ ਬੰਦ ਕਰੇ ਕੋਈ ਦੂਜਾ ਮੇਹਮਾਨ ਆ ਜੇ, ਕੋਈ ਛੋਟਾ ਜਵਾਕ ਆ ਜੇ, ਕੋਈ ਸੇਲੀ ਮਿੱਤਰ ਆ ਜੇ। ਪਰ ਉਹ ਬਣਾਨੀ ਵਧੀਆ ਰੇਹੰਦੀ ਵੀ ਹਾਂ ਵੀ ਅੱਜ ਮੈਂ ਏਹ ਚੀਜ਼ ਬਣਾ ਕੇ ਦੇਖੀ ਤੀ।
ਹਮ ਆਪਾਂ ਬਣਾਨੇ ਆਂ, ਨਾਲੇ ਖੁਸ਼ ਹੁੰਨੇ ਜੇ ਵਧੀਆ ਬਣੇ ਜਿਵੇਂ ਹੋਰ ਵੀ ਚਾਅ ਚੜ੍ਹਦਾ। ਫਿਰ ਹੋਰਾਂ ਨੂੰ ਵੀ ਦੱਸਦੇ ਆਪਾਂ ਕੇਹੋ ਜਿਹੀ ਬਣਾਈ ਹਨਾ?
ਹਾਂ ਨਾਲੇ ਫਿਰ ਵਧੀਆ ਵੀ ਹੁੰਦਾ ਜਿਦੋਂ ਬੀ ਏਹ ਚੀਜ਼ ਵਧੀਆ ਹੁੰਦੀ ਏ। ਬੀ ਬਣਾਨਾ ਨਵੀਂ-ਨਵੀਂ ਚੀਜ਼ ਟਰਾਏ ਕਰਨੀ ਚਾਈਦੀ ਆ। ਬੰਦਾ ਨਾਓਥ ਆਕ ਦਾ ਹੁੰਦਾ ਏ, ਤੇ ਨਾ ਹੀ ਉਹ ਚ ਐਵੇਂ ਹੁੰਦਾ
ਹਮ ਨਾਲੇ ਏਨਾ ਆ ਜੇ ਆਪਾਂ ਕਰੇ ਈ ਕੁਛ ਨਾ ਕੁਛ ਸਵਾਦ ਬਣਾਈ ਜਾਵਾਂਗੇ ਅਪਣਾ ਨਾਲੇ ਕਾਰ ਦਾ ਖਾਣਾ ਸੇ ਤਮੰਦ ਹੁੰਦਾ ਹੈ ਹਨਾ? ਆਪਾਂ ਸਫ਼ਾਈ ਨਾਲ ਬਣਾਨੇ ਆਂ, ਪੂਰਾ ਤੇਆਨ ਰਾਖ ਕੇ ਉਹ ਵਾਲੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਆਂ ਜੇਹੜੀਆਂ ਸਈ ਹੁੰਦੀਆਂ ਅਪਣੇ ਫੇਥ ਲਈ ਹਨਾ? ਤੇ ਬਾਹਰ ਪਤਾ ਨਹੀਂ, ਹਾਂਜੀ।
ਨਾਲੇ ਏਹ ਵੈਸੇ ਵੀ ਹੁਣ ਕਰੇ ਹੁੰਣੇ ਆਂ ਜੇ ਆਪਾਂ ਕੁਛ ਨਾ ਕੁਛ ਤਾਂ ਕਰਦੇ ਹੋ ਨਵਾਂ, ਨਾ ਤਾਂ ਹਾਰ ਟੈਮ ਫ਼ੋਨ ਦੇਖ ਸਕਦੇ ਨਾ ਸੋ ਈ ਸਕਦੇ। ਨਾ ਟੀ ਵੀ ਉਹ ਦੇਖ ਸਕਦੇ, ਨਾ ਕਾਰ ਦੇ ਕੰਮ ਹੀ ਕਰ ਸਕਦੇ।
ਫੋਨ ਦੇਖਣ ਤੋਂ ਵਧੀਆ ਨਾ ਆਪਾਂ ਏਦਾਂ ਦੇ ਕਾਰ ਦੇ ਕੰਮ ਕਰ ਲਈਏ ਬੇਸ਼ੱਕ ਮੈਂ ਕਰਦੀ ਨੀ, ਬਟ ਮੈਨੂੰ ਪਤਾ ਏ
ਸਾਰਾ ਦਿਨ ਕਾਰ ਦੇ ਕੰਮ ਵੀ ਨਹੀਂ ਹੁੰਦੇ, ਜਿਵੇਂ ਹੁਣ ਤੁਸੀਂ ਕੇਹਾ ਨਾ ਕੋਈ ਨਵੀਂ ਚੀਜ਼ ਟਰਾਈ ਕਰਨੀ ਚਾਹੀਦੀ ਆ। ਇੱਕ ਤਾਂ ਥੋੜ੍ਹੀ ਜਿਹ ਹਾਟ ਕੇ ਥੋੜੇ ਟਾਈਮ ਲੰ ਲੰਘ ਜਾਂਦਾ ਅਪਣਾ। ਤੇ ਨਾਲੇ ਨਵੀਂ ਚੀਜ਼ ਕੋਸ਼ਿਸ਼ ਕਰ ਰਏ ਹੁਣੇ ਆ, ਉਹ ਚ ਆਪਾਂ ਪੂਰਾ ਆਪਾਂ ਹੰਡਰਡ ਪਰਸੈਂਟ ਦਿੰਨੇ ਆਂ ਵੀ ਹਾ
ਹਮ ਨਾਲੇ ਬਾਹਰਲੇ ਖਾਣੇ ਤੋਂ ਅਪਣਾ ਤਿਆਨ ਚੈਕ ਹੁੰਦਾ ਆ, ਕਿੰਨਾ ਉਹ ਸੇਹਤਮੰਦ ਨਈ ਹੁੰਦਾ ਬਾਹਰਲਾ ਖਾਣਾ।
ਹਾਂਜੀ।
ਜਿੰਨਾ ਹੋ ਸਕੇ ਨਾ ਉਹ ਕਟਾਣਾ ਚਾਈਦਾ ਆਪਾਂ ਨੂੰ।
ਹਮ। ਨਾ ਵਧੀਆ ਗੱਲ ਆ ਜੀ ਵੀ ਆਪਣਾ ਘਰੇ ਕੋਸ਼ਿਸ਼ ਕਰਨੀ ਚਾਈਦੀ ਕੁੱਝ ਨਾ ਕੁਝ ਬਣਾਉਣ ਦੀ।
ਹੂੰ।
ਵੀ ਵਧੀਆ ਗੱਲ ਆ ਇਹੇ।
ਹਾਂਜੀ, ਮੈਂ ਜਿੱਦਾਂ। ਮੈਂ ਓਹੋ ਬਣਾਣੇ ਸੀ। ਸਿੱਖੇ ਸੀਗੇ ਮੋਮੋਜ਼ ਬਣਾਣੇ ਸਿੱਖੇ ਸੀ ਮੈਂ ਸੋਚ ਰਹੀ ਸੀ ਕਿ ਮੈਂ ਮੋਮੋਜ਼ ਨੂੰ ਨਾ ਉਸ ਵੇਹ ਨਾਲ ਬਣਾਵਾਂ ਕਿ ਮਤਲਬ ਮੈਦਾ ਕਹਿੰਦੇ ਸਿਹਤ ਲਈ ਸਹੀ ਨੀ ਹੁੰਦਾ
ਹਾਂਜੀ!
ਅਸੀਂ ਪਹਿਲਾਂ ਤਾਂ ਹੁਣ ਮੈਂ ਇੱਕ ਵਾਰ ਬਣਾਏ ਸੀ ਮੈਦੇ ਦੇ ਹੀ ਬਣਾਏ ਸੀਗੇ ਓ ਵਧੀਆ ਬਣੇ ਪਰ ਹੁਣ ਮੈਂ ਸੋਚਦੀ ਆ ਕਿ ਆਟੇ ਦੇ ਬਣਾਏ ਜਾਣ ਕਦੇ ਬਣਾ ਕੇ ਦੇਖੇ ਤੁਸੀਂ?
ਕਦੇ ਤੁਸੀਂ ਬੰਦ ਗੋਭੀ ਦੇ ਕਰੇ ਨੇ ਟਰਾਈ
ਹਾਂਜੀ, ਵਿੱਚ ਤਾਂ ਜੋ ਮਰਜੀ ਪਾਲੋ
ਪਤ ਨਈ ਬੰਦ ਮੈਦੇ ਔਰ ਆਟੇ ਦੀ ਜਗ੍ਹਾ ਬੰਦ ਗੋਭੀ ਦੇ ਪੱਤੇ।
ਅੱਛਾ! ਏਦੇ ਮੋਮੋਜ਼।
ਹਾਂ ਉਦੇ ਮੋਮੋਜ਼।
ਉਦੇ ਕਿੱਦਾਂ ਮਤਲਬ ਉਦੇ ਕਿੱਦਾਂ ਬਨਜੂਗੇ।
ਜਿਹੜੀ ਬੰਦ ਗੋਭੀ ਦੇ ਜਿਹੜੇ ਉੱਪਰਲੇ ਥੋੜੇ ਜਿਹੇ ਬੇਕਾਰ ਪੱਤੇ ਹੁੰਦੇ ਨੇ। ਓ ਕੱਢ ਦੋ ਤੇ ਉਨੂੰ ਫੇਰ ਜੇੜੇ ਬਾਕੀ। ਹੁੰਦੇ ਨੇ ਓ ਕੱਲਾ-ਕੱਲਾ ਕਰਕੇ ਸਾਫ਼-ਸਾਫ਼ ਕਰਕੇ ਬੜੇ-ਬੜੇ ਪੱਤੇ ਉਨਾਂ ਨੂੰ ਬਾਲ ਲੋ। ਜੇੜੀ ਜੇੜੀ। ਵਿੱਚ ਗੋਭੀ ਦੇ ਬੰਦ ਗੋਭੀ ਦੇ ਵਿੱਚ ਜੇਹੜੀ ਅਹ ਹੁੰਦੀ ਆ ਸਬਜ਼ੀ ਜੀ ਉਨੂੰ ਕੱਟ ਕੇ ਉਦੀ। ਸਟਫਿੰਗ ਬਣ ਜਾਂਦੀ ਆ ਵੀ ਜਿਹੜੀ ਆਪਾਂ ਮੋਮੋਜ਼ ਵਿੱਚ ਪਾਂਨੇ ਆ।
ਹੂੰ।
ਜਿਹੜੇ ਪੱਤੇ ਹੁੰਦੇ ਨੇ ਉਨਾਂ ਨੂੰ ਬਾਲ ਕੇ ਸਾਰਾ ਸਮਾਨ ਤਿਆਰ ਕਰਕੇ ਉਦੇ ਪੱਤਿਆਂ ਵਿੱਚ ਪਾਇਆ ਜਾਂਦਾ ਆਟੇ ਦੀ ਜਗ੍ਹਾ ਪੱਤੇ ਯੂਜ ਕਰ ਦਿੰਦੇ ਨੇ।
ਪਰ ਫੇਰ ਓ ਸਵਾਦ ਓ ਗੱਲ ਥੋੜ੍ਹੀ ਬਣਦੀ ਹੋਣੀ।
ਨਈ ਜੀ ਬਣਦੀ ਹੁੰਦੀ ਆ ਜੀ ਓ ਆਪਣੀ ਇੱਛਾ ਜਿੱਦਾਂ ਆਪਣੇ। ਪਾਨੀ ਵਾਲੇ ਅਲੱਗ ਹੁੰਦੇ ਨੇ ਸਟੀਮ-ਸਟੀਮ ਵਾਲੇ। ਅਲੱਗ ਹੁੰਦੇ ਨੇ, ਤੇ ਜਿਹੜੇ ਓਇਲ ਵਾਲੇ ਹੁੰਦੇ ਨੇ ਓ ਅਲੱਗ ਹੁੰਦੇ ਨੇ।
ਹਾਂਜੀ ਮੈਨੂੰ ਜਮਾ ਨੀ ਪਸੰਦ ਤੇਲ ਵਾਲੇ।
ਤੇਲ ਵਾਲੇ ਵੈਸੇ ਪਸੰਦ ਨੇ ਓ ਓਥੇ ਅਲੱਗ ਗੱਲ ਆ
ਪਰ ਮੈਨੂੰ ਲੱਗਦਾ ਜਿਹੜੀ ਬੰਦ ਗੋਭੀ ਦੇ ਆ ਓ ਤੇਲ 'ਚ ਹੀ ਵਧੀਆ ਲੱਗਣੇ ਹਨਾ
ਹਾਂ, ਓ ਤੇਲ 'ਚ ਜ਼ਿਆਦੇ। ਮੈਂ ਇੱਕ ਵਾਰ ਦੂਜੇ ਲੋਟ ਟਰਾਈ ਕੀਤੇ ਸੀ ਪਾਣੀ 'ਚ ਸਟੀਮ ਵਾਲੇ ਤੇ ਓ ਫਿੱਕੇ ਜਿਹੇ ਬਣਦੇ ਨੇ ਕਿਉਂਕਿ ਪੱਤੇ ਦੇ ਟੇਸਟ ਕਰਕੇ ਕਿਉਂਕਿ ਪੱਤਿਆਂ 'ਚ ਸਵਾਦ ਨੀ ਹੁੰਦਾ ਨਾ ਕੋਈ ਤੇ ਦੂਜੀ ਲੋੜ ਜੇ ਉਨਾ ਨੂੰ ਤੇਲ 'ਚ ਓ ਕਰੀਏ ਆਪਾਂ ਉਦੋਂ ਬਹੁਤ ਵਧੀਆ ਬਣਦੇ ਨੇ ਜਿਆਦੇ ਨੀ ਓ ਕਰਨੇ ਤੇਲ 'ਚ ਸਟੀਮ ਨੀ ਜਿਆਦੇ ਤੇਲ 'ਚ ਨੀ ਫਰਾਈ ਕਰਨੇ ਬਸ ਥੋੜ੍ਹਾ ਜਿਹਾ ਹਲਕਾ-ਹਲਕਾ ਤੇਲ ਲਗਾਣਾ ਜੇਹੜਾ ਸਿਰਫ ਉਪਰ-ਉਪਰ ਤੋਂ ਹੋਵੇ ਅੰਦਰ ਨਾ ਓ ਜ਼ਿਆਦਾ ਹੋਨ
ਪਰ ਹਾਏ ਮੈਨੂੰ ਸੋਚ ਕੇ ਲੱਗਦਾ ਨੀ ਪਰ ਫਿਰ ਓ ਤਾਂ ਅਲੱਗ ਹੀ ਬਣ ਗਈ ਨਾ ਚੀਜ਼
ਨਈ ਓ ਸੱਚੀ ਓ ਬੰਦ ਗੋਭੀ ਵਾਲੇ ਵੀ ਮੈਂ ਵੀ ਦੇਖੇ ਹੋਏ ਤੀ। ਬਣੇ ਬਣਾਏ ਹੋਏ ਤਾਂ ਹੀ ਕਰਕੇ ਮ ਬਿਟਏ ਪਰ ਬਹੁਤ ਟੇਸਟੀ ਬਣਦੇ ਨੇ ਉਹ
ਚਲੋ ਮੈਂ ਕੋਸ਼ਿਸ਼ ਕਰਕੇ ਦੇਖੂਗੀ ਕਿਹੋ ਜਿਹੇ ਬਣਦੇ ਆ
ਆਟੇ ਯਾਰ ਮੈਦੇ ਤੋਂ ਬੀਨਾ ਬਣਦੇ ਨੇ ਨਾ ਉਹ ਤਾਂ ਕਰਕੇ ਮੈਂ ਕਰ ਕਰੀ ਸੀ ਕੋਸ਼ਿਸ਼
ਹਾਂਜੀ ਆਟੇ ਦੇ ਮੈਂ ਸੁਣਿਆ ਕਹਿੰਦੇ ਸਵਾਦ ਨੀ ਬਣਦੇ ਉਹ ਗੱਲ ਨੀ ਬਣਦੀ
ਆਟੇ ਦੇ ਨਾ ਮੈਦੇ ਦਾ ਆਇਆ ਹੁੰਦਾ ਵੀ ਉਹ ਥੋੜ੍ਹਾ ਜਿਹਾ ਜਿਵੇਂ ਆਪਾਂ ਨਾ ਅਹ ਕਹਿ ਦਈਏ ਜੇ ਸਟੀਮ ਕਰਦੇ ਹੋ ਥੋੜ੍ਹਾ ਜਿਹਾ ਵਧੀਆ ਲੱਗਦਾ ਆਟਾ ਉਵੇਂ ਨਹੀਂ ਲੱਗਦਾ ਜਦੋਂ ਸਟੀਮ ਕਰਦੇ ਜਾਓ ਕਰਦੇ ਆਟਾ ਉਹਦੇ ਸਵਾਦ ਨੀ ਦਿੰਦਾ
ਹਮ ਉਹ ਗੱਲ ਨੀ ਬਣਦੀ ਹੈਗੀ ਬਟ ਤੁਸੀਂ ਹੁਣ ਇੰਨਾ ਕਹਿ ਰਹੇ ਆ ਕਿ ਚੀ ਉਹਦੇ ਬੰਦ ਗੋਭੀ ਦੇ ਵਧੀਆ ਹੁੰਦੇ ਤਾਂ ਮੈਂ ਜ਼ਰੂਰ ਕੋਸ਼ਿਸ਼ ਕਰੂੰਗੀ ਕੀ ਪਤਾ ਨਵੀਂ ਮੈਨੂੰ ਇੱਕ ਹੋਰ ਨਵੀਂ ਚੀਜ਼ ਮਿਲਜੂਗੀ ਜਿਹੜੀ ਮੈ ਬਿਨਾਇਉਗੀ ਨਾਲੇ ਨਾਲੇ ਕਿੰਨੀ ਸੰਬੰਦ ਹਨਾ ਜਮਾ ਮੈਦਾ ਨੀ ਲੱਗਣਾ ਕੁਛ ਨੀ ਸਬਜ਼ੀਆਂ ਹੀਈ ਆ ਬਸ
ਹਾਂ ਬੰਦ ਗੋਭੀ ਤਾਂ ਬਹੁਤ ਬੰਦ ਗੋਭੀ ਦੀ ਸਬਜ਼ੀ ਕਈਆਂਦੇ ਖਾਂਦੇ ਨੀ ਹੁੰਦੇ ਨਾ
ਹਾਂ ਏਦਾਂ ਦੀ ਆ ਏਦਾਂ ਸਵਾਦ ਲੱਗਦੀ ਸਗੋਂ ਹਨਾ
ਹਾਂ ਨਾ ਬਹੁਤ ਟੇਸਟੀ ਬਣਦੇ ਨੇ ਜੇ ਹੁਣ ਕਈ ਜਣੇ ਹੁਣ ਅਸੀਂ ਵੀ ਜ਼ਿਆਦਾ ਆਇਲੀ ਨਹੀਂ ਖਾਂਦੇ
ਹ
ਅਤੇ ਤਾਂ ਕਰਕੇ ਅਸੀਂ ਘੱਟ ਫਰਾਈ ਕਰਦੇ ਹਾਂ ਉਹ 'ਚ ਵੀ ਜਿਹੜਾ ਥੋੜ੍ਹੀ ਜਿਹੀ ਉਪਰੋ ਉੱਪਰ ਉਸ ਸਟਫਿੰਗ ਜ
ਹਮ ਤੇ ਥੋੜਾ ਸਵਾਦ ਵੀ ਆ ਜਾਵੇ ਹਨਾ ਚਲੋ ਠੀਕ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ
ਹਾਂਜੀ ਠੀਕ ਹੈ ਜੀ